ਹੈਲੋ ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਠੀਕ ਹੋ ਤੁਸੀ
ਵਧੀਆ ਤੁਸੀਂ ਦੱਸੋ।
ਬਸ ਸਭ ਠੀਕ ਘਰ ਸਭ ਠੀਕ ਨੇ।
ਹਾਂਜੀ ਸਭ ਠੀਕ ਤੁਸੀਂ ਦੱਸੋ ਤੁਹਾਡੇ ਘਰ ਸਭ ਠੀਕ।
ਹਾਂਜੀ ਸਭ ਠੀਕ ਹੀ ਕਰ ਰਹੇ ਹੋ।
ਬਸ ਕੁਛ ਨੇ ਡਿਨਰ ਕੀਤਾ ਸੀ ਹੁਨੇ-ਹੁਨੇ
ਸਹੀ ਹੈ-ਸਹੀ ਹੈ-ਸਹੀ ਹੈ ਡਿਨਰ ਅੱਜ ਕੱਲ ਲੋਕ ਬੜਾ ਵੇ ਫੂਡ ਵੇਸਟੇਜ ਬਹੁਤ ਕਰ ਰਹੇ ਨਾ।
ਹਾਂ ਉਹੀ ਮੈਂ ਵੀ ਉਹੀ ਦੇਖਿਆ। ਹੁਣੇੇ ਮੈਂ ਨਾ ਮਾਰਕੀਟ ਗਈ ਸੀ ਉੱਥੇ ਉਹਨਾਂ ਨੇ ਸਟੋਲ ਲਗਾਏ ਦੇ ਸੀ ਤੇ ਜੌ ਜਿੰਨਾ ਸਮਾਨ ਬਣਾਉਂਦੇ ਸੀ ਓਨਾ ਜੋ ਪੈਕ ਕਰਨਾ ਹੁੰਦਾ ਸੀ ਉਹ ਤੇ ਪਾ ਦਿੰਦੇ ਸੀ ਬਾਕੀ ਸਾਰੇ ਉਹ ਇਵੇਂ ਹੀ ਡਸਟਬਿਨ ਵਿੱਚ ਫੇਕ ਦਿੰਦੇ ਸੀ ਔਰ ਅਗਰ ਡਸ ਡਸਟਬਿਨ ਚ ਨਹੀ ਫੰਕ ਰਿਹੈ ਤੇ ਉਹ ਸਾਨੂੰ ਦਿੰਦੀ ਸਿਖਾਣ ਵੈਸੇ ਮਤਲਬ ਕਸਟਮਰਸ ਨੂੰ।,
ਹਮ ਸਹੀ ਗੱਲ ਹੈ -ਸਹੀ ਗੱਲ ਹੈ।, ਕਈ ਤਾਂ ਆਪਣੀ ਜਿਵੇਂ ਮੰਨ ਲਓ ਕਿਧਰੇ ਗੁਰਦੁਆਰੇ ਮੰਦਿਰ ਦੇ ਬਾਹਰ ਭੰਡਾਰਾ ਲੱਗਿਆ ਜਾਵੇ ਉੱਥੇ ਲੋਕੀ ਉਹ ਜੋ ਆਪਣੀਆਂ ਥੈਲੀਆਂ ਭਰ ਲੈਂਦੇ ਨੇ ਸਭ ਕੁਛ ਭਰ ਲੈਂਦੇ ਨੇ ਉਹ ਫੇਰ ਘਰ ਜਾ ਕੇ ਐਵੇਂ ਪਿਆ ਰਹਿ ਜਾਂਦਾ ਉਹ। ਉਹ ਨਾ ਤੇ ਖੁਦ ਖਾਂਦੇ ਨੇ ਨਾ ਨਾ ਕਿਸੇ ਦੇ ਮੂੰਹ ਲਗਵਾਉਂਦੇ ਨੇ, ਉਹ ਐਵੇਂ ਉਹਨੂੰ ਫੰਗਲਸ ਲੱਗ ਜਾਂਦੇ ਨੇ ਫੇਰ ਜਦੋਂ ਫੰਗਲਸ ਲੱਗ ਜਾਂਦੇ ਨੇ, ਤਾਂ ਉਹਨੂੰ ਸੁੱਟ ਦਿੰਦੇ ਨੇ ਨਾਲੀ ਵਿੱਚ।
ਹਾਂ ਸੁੱਟ ਦਿੰਦੇ ਆ ਜਾਂ, ਉਹ ਜਦੋਂ ਖ਼ਰਾਬ ਹੋ ਜਾਂਦੇ ਆ ਨਾ, ਤਾਂ ਬਾਹਰ ਪਾਉਂਦੇ ਆ ਉਹ ਫਿਰ ਉਹ ਕਾਉ ਵਗੈਰਾ ਉਹ ਖਾ ਲੈਂਦੀਆਂ ਏ।
ਬਿਲਕੁਲ-ਬਿਲਕੁਲ-ਬਿਲਕੁਲ, ਪਤਾ ਨੀ ਕਦੋਂ ਲੋਕਾਂ ਨੂੰ ਸਮਝ ਆਉਣੀ ਹੈ ਜੋ ਵਸ ਪਿਛਲਾ ਕਰਮ ਉਹਦੇ ਨਾਲ ਕੀ ਹੈ, ਕਿਸੀ ਕਿਸੇ ਅਹ ਦੂਸਰੇ ਪਰਸਨ ਦਾ ਪੇਟ ਭਰ ਜਾਦਾ, ਅਗਰ ਅਸੀ ਅ ਵੇਸਟੇਜ ਨਾ ਕਰੀਏ,
ਸਭ ਜਗ੍ਹਾ ਹੀ ਵੇਂ ਹੋ ਰਿਹਾ ਹੈ, ਹੁਣ ਅਸੀ ਥੋੜੇ ਟਾਈਮ ਬਾਅਦ ਉਹ ਲਗਵਾਨ ਲਗਵਾਉਂਦੇ ਹਾ ਨਾ ਅਸੀ ਛਬੀ ਲਗਾਉਦੇ ਹਾਂ, ਆਪਣੇ ਘਰ ਦੇ ਬਾਹਰ ਤੇ ਲੋਕ ਇਨੇ ਵੱਡੀ-ਵੱਡੀ ਬੋਤਲਾਂ ਭਰ ਕੇ ਲੈ ਜਾਦੇ ਆ
ਉਹ- ਉਹ ਪਾ ਇਕ ਤੇ ਉਹ ਪਾਣੀ-ਪਾਣੀ ਵਾਲੀ ਹੁੰਦੀ ਹੈ, ਲਿਕੁਡ ਫੋਮ ਵਿਚ ਹੁੰਦੀ ਹੈ, ਤੇ ਦਿਦੇ ਦਿਦੇ ਥੋੜ੍ਹੀ ਬਹੁਤ ਗਿਰ ਜਾਦੀ ਹੈ।
ਤੇ ਉਹ ਇਵੇਂ ਇਨੇ ਵੱਡੇ-ਵੱਡੇ ਉਪਰ ਤ ਗਲਾਸ ਭਵਾ ਲੈਦੇ ਆ ਉਹ ਉਹ ਚਲਦੇ-ਚਲਦੇ ਹੀ ਉਹਨਾਂ ਦੀ ਵਿਕਟ ਚਲਦੀ ਹੈ। ਤੁਸੀ ਅੰਧਾ ਗਲਾਸ ਲਓ ਫਿਰ ਤੁਸੀ ਹੋਰ ਪੀਣਾ ਤੇ ਤੁਸੀ ਹੋਰ ਲੈ ਲੋ
ਸਹੀ ਗੱਲ ਹੈ, ਸਹੀ ਗੱਲ ਹੈ, ਲੋਕਾਂ ਤੋ ਬੜਾ ਬੁਲਾ ਲਗਾ ਉਹਨਾ ਨੂੰ ਬਸ ਇਹ ਚਾਹੀਦਾ, ਕਿ ਮੇਰੀ ਪਲੇਟ ਵਿਚ ਇਨਾ ਘੱਟ ਖਾਣਾ ਕਿਉ ਵੇ ਸਾਹਮਣੇ ਬੋਲੇ ਪਲੇਟ ਅੰਦਰ ਜਿਆਦਾ ਖਾਣਾ ਕਿਉ ਵੇ
ਹਾਂਜੀ ਇਹੀ ਹੈ, ਸਭ ਜਗਾ
ਹਰ ਬੰਦੇ ਦਾ ਆਪ
ਹਾਂ ਆਪਣੀ ਕੈਪੈਸਿਟੀ ਖਾਣ ਦੀ ਔਰ ਸਭ ਚੀਜ਼ ਦੀ
ਬਿਲਕੁਲ-ਬਿਲਕੁਲ,
ਮੈਂ ਵੀ ਅਸੀ ਜਦੋ ਬਾਹਰ ਜਦੋ ਰੈਸਟੋਰੈਂਟ ਵਿਚ ਖਾਣਾ ਖਾਣ ਜਾਦੇ ਹਾਂ ਤੇ ਹੁਣ ਅਸੀ ਜੋ ਖਾ ਲੈਦੇ ਹਾਂ, ਉਹ ਤੇ ਠੀਕ ਐ ਉਹ ਬਾਕੀ ਬਚ ਜਾਦਾ ਹੈ, ਅਸੀ ਤੇ ਪ ਕਰਾ ਕੇ ਲੈਂਦੇ ਹਾਂ, ਜੋ ਦੂਸਰੇ ਲੋਕ ਹੁਦੇ ਆ ਉਹ ਤੇ ਇਵੇੇ ਵੇਸਟ ਹੋ ਜਾਦਾ ਹੈ, ਨਾ ਉਹਨਾ ਨੇ ਖਾ ਲਿਆ ਉਹ ਸਭ ਇਵੇ ਦਾ ਇਵੇ ਹੀ ਪਿਆਰ ਰਹਿ ਜਾਦਾ ਹੈਏ
ਸਹੀ ਗੱਲ ਹੈ, ਵੱਡੇ-ਵੱਡੇ ਰੈਸਟੋਰੈਟ ਵਾਲ ਵੀ ਲੋਕੀ ਜਾਦੇ ਨੇ ਇਨਾ ਸਮਾਨ ਮੰਗਵਾ ਲੈਦੇ ਨੇ ਭਰ-ਭਰ ਕੇ ਔਰ ਉਥੇ ਹੀ ਛੱਡ ਆਉਦੇ ਨੇ, ਜੋ ਫਰਕ ਤੋ ਬਸੇ
ਹੁੰਦਾ ਬਹੁਤ ਖਰਾਬ ਹੁੰਦਾ ਹੈ, ਉਹਦੇ ਨਾਲ ਤੇ
ਅਈ ਤੇ ਇਹਨੂੰ ਤੇ ਫੇਰ ਅਸੀ ਕਹਿਦੇ ਹਾਂ, ਕਿ ਫੂਡ ਵੇਸਟੇਜ ਔਰ ਅਗਰ ਬਏ ਚਾਂਸ ਅਗਰ ਅਸੀ ਘਰ ਵੀ ਕੋਈ ਰੋਟੀ ਵਗੈਰਾ ਬਣਾ ਰ ਕੋਈ ਨਹੀਂ ਖਾਂਦਾ, ਅਗਲੇ ਦਿਨ ਅਸੀ, ਅਗਰ ਅਸੀਂ ਨਹੀ ਖਾ ਪਾ ਰਹੇ ਸਾਨੂੰ ਇਹ ਲਗ ਰਿਹਾ, ਕਿ ਪੁਰਾਣੀ ਹੋ ਗਈ ਤੇ ਅਸੀ ਕੋਈ ਐਨੀਮਲ ਨੂੰ ਪਾ ਦੇਈਏ ਉਹ ਖਾ ਲਏਗਾ ਜਦੋ ਪੂਰੀ ਖ਼ਰਾਬ ਹੋ ਜਾਦੀ, ਉਹ ਫਿਰ ਐਨੀਮਲ ਨੂੰ ਵੀ ਦੇਣ ਦਾ ਕੀ ਫਾਇਦਾ
ਹਾਂ ਸਹੀ ਗੱਲ ਹੈਗੀ ਜਹਿਰ ਬਣ ਜਾਏਗਾ ਉਹ
ਸਹੀ ਗੱਲ ਏ ਉਹਨਾਂ ਵਾਸਤੇ ਵੀ ਤੇ ਨੁਕਸਾਨ ਏ ਸਾਡੇ ਵਾਸਤੇ ਅਗਰ ਅਸੀ ਨਹੀ ਖਾ ਰ ਸਾਨੂੰ ਲੱਗ ਰਿਹਾ ਸਾਨੂੰ ਨੁਕਸਾਨ ਹੋਏਗਾ ਤੇ ਉਹ ਐਨੀਮਲਸ ਨੂੰ ਵੀ ਤੇ ਫਿਰ ਹੋਏਗਾ ਹੀ ਨਾ
ਹਮ ਬਿਲਕੁਲ ਸਹੀ ਗਲ ਹੈਗੀ ਹੁਣ ਅਸੀ ਵਡੇ ਵਡੇ ਗੁਰੂ ਘਰ ਵੀ ਜਾਦੇ ਹਾਂ ਆਪਣੇ ਉਹਥੇ ਵਡੇ ਵਡੇ ਐਕਸ਼ਰਾਂ ਚ ਲਿਖਿਆ ਹੁੰਦਾ ਜੂਠ ਨਾ ਛਡੋ ਉਹਨਾ ਦਾ ਮਕਸਦ ਕੀ ਹੁੰਦਾ ਹੈ ਅਕਸੀ ਅਗਰ ਜਠ ਛੱਡਾਂਗੇ ਤਾਂ ਉਹ ਕਿਸੇ ਬੰਦੇ ਦੇ ਅ ਦੂਸਰੇ ਬੰਦੇ ਦੇ ਕੰਮ ਆ ਜੇਗਾ ਨਾ ਉਹ
ਸਹੀ ਗੱਲ ਹਾਂਜੀ ਹੋਰ ਲਿਮਿਟਿਡ ਜੋ ਵੀ ਤੁਸੀ ਖਾਣਾ ਪੀਣਾ ਜੋ ਵੀ ਕੁਛ ਕਰਨਾ ਤੁਸੀ ਥੋੜਾ ਪਾ ਲੋ ਬਾਅਦ ਚੋ ਫੇਰ ਹੋਰ ਲੈਲੋ
ਹਾਂ ਸਹੀ ਗੱਲ ਹੈਗੀ
ਘੈਵੀ ਪਤਾ ਨੀ ਕੀ ਹੋ ਗਿਆ ਅੱਜ ਕੱਲ ਲੋਕਾਂ ਨੂੰ
ਅੱ ਉਹ ਮੇਰਾ ਬੇਟਾ ਹੈਗਾ ਮੇਰਾ ਬੇਟਾ ਕਿਸੇ ਨੂੰ ਦੇਖ ਕੇ ਆਇਆ ਸੀ ਉਹ ਖਾਣਾ ਛੋੜਦਾ ਸੀ ਆਪਣਾ ਵੇਸਟੇਜ ਕਰਦਾ ਸੀ ਤੇ ਐਨੇ ਵੀ ਵੇਸਟ ਟੇਜ ਕਰਨਾ ਸ਼ੁਰੂ ਕਰਤੀ ਫਿਰ ਇਹਨੂੰ ਸਮਝਾਇਆ ਨਾ ਅਸੀ ਬੇਬੀ ਵੇਸਟੇਜ ਨਹੀਂ ਕਰਦੇ ਜਿੰਨਾ ਤੁਸੀਂ ਖਾਣਾ ਨਾ ਪਹਿਲੇ ਓਨਾ ਲੈ ਲਓ ਤੁਹਾਨੂੰ ਫੇਰ ਜਾਦਾ ਭੁੱਖ ਲੱਗੇ ਦੁਬਾਰਾ ਫੇਰ
ਤੁਸੀਂ ਹੋਰ ਲੈਲੋ ਹਾਂਜੀ ਸਹੀ ਗੱਲ ਏ
ਐਹ ਹੁਣ ਇੰਝ ਹੀ ਕਰਦਾ ਆ ਫੇਰ ਜਿਦਾ ਦਾ ਲੱਗੇ ਨਾ ਬ ਮੈਨੂੰ ਹੋਰ ਭੁੱਖ ਹੈਗੀ ਐ ਫੇਰ ਜਾਂਦਾ ਆਪਣੀ ਮੰਮਾ ਪਾਸ ਮੰਮਾ ਮੈਨੂੰ ਹੋਰ ਖਾਣਾ ਦੇਦੋ ਫੇਰ ਐ ਏਦੀ ਮੰਮਾ ਹੋਰ ਖਾਣਾ ਪਾ ਦਿੰਦੀ ਐ ਐਦੇ ਨਾਲ ਵੇਸਟ
ਹਾਂਜੀ ਹਾਂਜੀ ਹਾਂਜੀ ਉਹ ਤੇ ਹੈ ਉਦੇ ਨਾਲ ਛੋਟਾ ਬੱਚਾ ਵੀ ਅਗਰ ਉਹਨੇ ਜੂਠਾ ਕਰ ਲਿਆ ਕਿਸੇ ਨੂੰ ਨਹੀਂ ਭੁੱਕ ਉਹ ਵੀ ਫਿਰ ਵੇਸਟ ਟ ਈ ਏ ਕੌਣ ਹੀ ਖਾਏਗਾ ਉਹ
ਸਹੀ ਗੱਲ ਹੈ ਜੀ
ਪਤਾ ਨੀ ਪਰ ਮਤਲਬ ਛੋਟੇ ਬੱਚੇ ਨੂੰ ਵੀ ਇਹ ਚੀਜ਼ ਸਿਖਾਉਣੀ ਚਾਹੀਦੀ ਆ
ਹਾਂ ਅਭੀ ਅਭੇ ਮੇਰਾ ਮੁੰਡਾ ਛੋਟਾ ਹੈਗਾ ਉਹਨੂੰ ਹੁਣੇ ਰੋਟੀ ਘਾ ਗਈ ਚੀਜ਼ ਦੀ ਆਦਤ ਪਾ ਰਹੇ ਹਾਂ ਏਦੇ ਫਿਊਚਰ ਤਾਂ ਕਿ ਉਹ ਵੇਸਟੇਜ ਨਾ ਕਰੇ ਖਾਣੇ ਦੀ ਜਿਹਨੂੰ ਜਿੰਨੀ ਨੂੰ ਭੁੱਖ ਹੈਗੀ ਹੈ ਓਨਾ ਹੀ ਉਹ ਫੂਟ ਨੇ ਆਪਣੇ ਖਾਣੇ ਵਿੱਚ ਆਪਣੀ ਮੀਲ ਵਿੱਚ
ਹਾਂਜੀ ਉਹ ਫੇਰ ਮਤਲਬ ਨੇ ਬੱਚੇ ਜਿਵੇਂ ਹੁਣ ਅਗਰ ਉਹ ਵੱਡਾ ਐ ਉਹ ਆਪਣੀ ਛੋਟੀ ਭੈਣ ਨੂੰ ਸਿਖਾ ਸਿਖਾਏਗਾ ਕਿ ਅਸੀਂ ਵੇਸਟ ਨਹੀਂ ਕਰਨਾ ਮਤਲਬ ਵੱਡੇ ਤੋਂ ਹੀ ਛੋਟੇ ਬੱਚੇ ਸਿੱਖਦੇ ਆ
ਸਹੀ ਗੱਲ ਹੈ ਹਾਂਜੀ ਹਾਂਜੀ ਸਹੀ ਗੱਲ ਹੈ ਤੁਹਾਡਾ ਵੀ ਛੋਟਾ ਬ੍ਰਦਰ ਹੈਗਾ ਉਹ ਤਾਂ ਨਹੀਂ ਐਸ ਤਰਹਾ ਕਰਦਾ
ਮੇਰਾ ਛੋਟ ਨਹੀਂ ਉ ਇਵੇ ਤੇ ਨਹੀਂ ਕਰਦਾ ਹੁਣੂੰ ਅਸੀਂ ਲਿਮੀਟੇਡ ਦਿੰਦੇ ਹਾਂ ਕਿ ਤੂੰ ਜਿੰਨਾ ਖਾਣਾ ਐ ਤੁ ਓਨਾ ਖਾ ਲੈ ਫੇਰ ਤੈਨੂੰ ਅਗਰ ਲੱਗੇਗਾ ਤੂੰ ਹੋਰ ਖਾਣਾ ਤੇ ਤੂੰ ਹੋਰ ਲਲੀ
ਸਹੀ ਗੱਲ ਹੈ ਸਭ ਤੋਂ ਬੈਸਟ ਓਪਸ਼ਨ ਇਹੀ ਹੈਗਾ
ਐ ਮਤਲਬ ਹਾਂ ਅਗਰ ਖਾਣਾ ਤੇ ਹੋਰ ਲੈਲੋ ਨਾ ਕਉ ਵਾਰ ਵਾਰ ਵੇਸਟ ਕਰਨਾ
ਹੈਲੋ
ਹੈਲੋ
ਆਰੀ ਅਵਾਜ਼
ਹੈਲੋ ਹੈਲੋ ਹਾਂਜੀ
ਹਾਂ ਮੈਂ ਵੀ ਉਹੀ ਕਹਿ ਰਿਹਾ ਵਾਂ ਤਕਰੀਬਨ ਸੈਵਨਟੀ ਏਟੀ ਪਰਸੈਂਟ ਲੋਕ ਐਥੇ ਇੰਡੀਆ ਵਿੱਚ ਭੁੱਖੇ ਹੀ ਸੌਦੇ ਹੋਣੇ ਰਾਤੀ ਵਿਚਾਰੇ
ਹਾਂ ਹੈਗੇ ਹਾਂਜੀ ਜੋ ਰੋਡ ਤੇ ਸੁੱਤੇ ਹੁੰਦੇ ਆ ਉਹਨਾਂ ਨੂੰ ਮਿਲਦਾ ਥੋੜ੍ਹੇ
ਹਾਂ, ਉਹੀ ਤਾਂ ਬਾਕੀ ਜਿੰਨਾ ਸਮਝਾ ਸਕਦੇ ਹਾਂ ਸਮਝਾ ਰਹੇ ਹ ਹੁਣ।
ਸਮਝਾਉਂਦੇ ਹਾਂਜੀ ਉਹੀ ਹੁਣ ਅਸੀਂ ਹਰ ਕਿਸੇ ਨੂੰ ਪਕੜ-ਪਕੜ ਕੇ ਥੋੜ੍ਹੀ ਨਾ ਕਹਿ ਸਕਦੇ ਹਾਂ ਕਿ ਖਾਨਾ ਨਹੀਂ ਵੇਸ ਕਹਿਦਾ ਨਹੀਂ ਵਿਸ਼ ਕਰਨਾ ਉਹ ਤੇ ਖੁੱਦ ਦੇ ਅੰਦਰ ਵੀ ਹੁੰਦਾ ਅਜ-ਕਲ ਤੇ ਲੋਕ ਉਹ ਵੀ ਕਰਨ ਲੱਗ ਗਏ ਜਿਵੇਂ ਹੁਣ ਅਸੀਂ ਵੈਜੀਟੇਬਲ ਵਗੈਰਾ ਕਟਦੇ ਹਾਂ। ਉਦੇ ਪੀਲ ਜੋ-ਜੋ ਉੱਤੇ ਦਾ ਰੈ ਜਾਂਦਾ ਉਹ ਵੇਸਟ ਕਰ ਦਿੰਦੇ ਆ ਮਤਲਬ ਉਹ ਫੈਕ ਦਿੰਦੇ ਹਾਂ ਪਰ ਅਹ-ਅਜ ਕਲ ਮੈਂ ਵੇਖਿਆ ਉਹ ਲੋਕ ਨੋ-ਨੋ, ਅਹ ਇੱਕ ਘੜਾ ਜਿਹਾ ਉਹਦੇ ਅੰਦਰ ਪਾ-ਪਾ ਕੇ ਰੱਖਦੇ ਰਹਿੰਦੇ ਆ ਫੇਰ ਉਹ ਖਾਦ ਬਣ ਜਾਂਦੀ। ਪਲਾਂਟਸ ਵਾਸਤੇ ਕੰਮ ਆਉਂਦਾ ਹੈ।
ਜੀ-ਜੀ, ਹਾਂਜੀ-ਹਾਂਜੀ, ਉਹ ਵੀ ਬੈਸਟ ਓਪਸਨ ਹੈਗਾ ਹਾਂਜੀ-ਹਾਂਜੀ। ਬਟ ਇਹ ਵਾਲੀ ਚੀਜ਼ ਘੱਟ ਲੋਕ ਕਰਦੇ ਆ ਨਾ, ਹੁਣ ਸਾਨੂੰ ਜਾਗਰੂਕ ਹੋਣਾ ਪਏਗਾ, ਤੁਸੀਂ ਬੈਨੀ੍ਹ ਦੱਸਿਆ ਮੈਂ ਹੋਰ ਅਗੇ ਦੱਸਿਆ। ਸਾਨੂੰ ਆਪ, ਤੁਸੀਂ ਹੋਰ ਅੱਗੇ ਦੱਸਣਾ ਬੱਦਿਆਂ ਨੂੰ।
ਹਾਂਜੀ, ਹੂੰ। ਹਾਂ, ਨਹੀਂ ਤੁਸੀਂ ਉਹ ਤੇ ਆਪਣਾ ਮੈਨੂੰ ਦੱਸਿਆ ਨਾ ਕਿ ਤੁਸੀਂ ਆਪਣੇ ਸਾਨੂੰ ਦੱਸ ਦਿਓ ਕਿ ਥੋੜ੍ਹਾ ਖਾਓ, ਐ-ਉਹ ਤੇ ਮੈਂ ਵੀ ਆਪਣੇ ਕਜਨ ਨੂੰ ਦੱਸਾਂਗੀ ਕਿ ਇਵੇਂ ਹੀ ਕਰਨਾ ਚਾਹੀਦਾ ਐ।
ਬੈਸ ਹੈਨਾ, ਹੁਣ ਜਿਨਾਂ ਨੂੰ ਵਿਚਾਰੇ ਸਾਰਾ-ਸਾਰਾ ਦਿਨ ਘੁੰਮਦੇ ਨੇ, ਭੀਖ ਮੰਗਦੇ ਨੇ, ਬੜਾ ਕੁਛ ਕਰਦੇ ਨੇ ਉਹਨਾਂ ਨੂੰ ਫੇਰ ਵੀ ਖਾਣਾ ਰਾਤ ਦਾ ਨਸੀਬ ਨੀ ਹੁੰਦਾ, ਵਿਚਾਰਿਆਂ ਨੂੰ ਹੂੰ, ਸਾਡਾ ਇੱਕ ਪਰਸੈਂਟ ਕੀ ਪਤਾ ਉਹਨਾਂ ਦਾ ਜ਼ਿੰਦਗੀ ਵਿੱਚ
ਦਲਜੀਤ ਹੂੰ। ਹਾਂਜੀ, ਸਹੀ ਬੋਲ ਰਹੇ ਓ।
ਜੋ ਉਹ ਲੋਕ ਰਹਿੰਦੇ ਆ, ਰੋਡ ਵਗੈਰਾ ਤੇ ਉਹਨਾਂ ਦੇ ਸਾਡੇ ਨਾ ਇਥੇ ਇੱਕ ਏਰੀਆ ਹੈਗੇ ਸਟੇਸ਼ਨ ਦੀ ਸਾਈਡ, ਓਥੇ ਲੋਕ ਨਾ ਇਵੇਂ ਮਤਲਬ ਉਹ ਉੱਥੇ ਨਾਲ ਸਟੋਲਸ ਬਣੇ ਹੋਏ ਆ ਸਾਹਮਣੇ ਉੱਥੇ ਲੋਕ ਪੈਸੇ ਦੇ ਜਾਂਦੇ ਆ। ਕਿਉਂਕਿ ਅਗਰ ਅਸੀਂ ਖਾਣਾ ਦੇ ਕੇ ਆਵਾਂਗੇ, ਹਰ ਕਿਸੇ ਨੂੰ ਤੇ ਉਹ ਸਾਡੇ ਇੱਥੇ ਇਹ ਸਿਸਟਮ ਬਣਿਆ, ਤੁਸੀਂ ਰੈਸਟੋਰੈਂਟ ਵਿੱਚ ਪੈਸੇ ਦੇ ਆਓ। ਉਹ ਲੋਕ ਖੁਦ ਦੇ ਖੁਵਾਉਂਦੇ ਆ, ਔਰ ਉਹ ਮੇਨਲੀ ਉਹਨਾਂ ਵਾਸਤੇ ਹੀ ਬਣਿਆ, ਜੋ ਅਫੋਰਡ ਨਹੀਂ ਕਰ ਸਕਦੇ।
ਹੂੰ, ਸਹੀ ਗੱਲ ਹੈ। ਸਾਡੇ ਇੱਥੇ ਵੀ ਨਾ ਸਟੇਸ਼ਨ ਤੇ ਇੱਕ ਮੁੰਡਾ ਹੈਗਾ, ਉਹਨੇ ਵੀ ਸੋਸਾਇਟੀ ਬਣਾਈ ਦੀ ਆਪਣੀ ਨਾ।
ਅੱਛਾ।
ਉਹ ਵੀ ਸਾਰੇ ਉਹਨੇ ਜੇਹੜੀ ਆਪਣਾ ਐਨਜੀ ਓ ਹੁੰਦੀ ਨਾ, ਐਨ ਜੀ ਓ, ਐਨ ਜੀ ੳ ਟਾਇਪ ਉਹਦੇ ਵਿੱਚ ਉਹਨੇ ਉਹਦਾ ਨਾਮ ਰੱਖਿਆ ਤ ਹਰ ਮੈਦਾਨ ਫਤਿਹ, ਤੁਸੀਂ ਫੇਸਬੁੱਕ ਤੇ ਵੀ ਪਾਓਗੇ ਨਾ ਆ ਜੇਗਾ, ਉਹ ਸਾਰੇ ਜਿੰਨੇ ਵੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਨੇੜੇ-ਤੇੜੇ, ਜਿੰਨੇ ਵੀ ਲੋਕੀ ਬੈਠੇ ਹੁੰਦੇ ਨਾ ਫੁੱਟਪਾਥ ਤੇ
ਹਾਂਜੀ।
ਉਹ ਸਭ ਨੂੰ ਉਹ ਲੰਗਰ ਵੰਡਦਾ ਹੈ।
ਅੱਛਾ ਅੱਜ ਬਹੁਤ ਅੱਛੀ ਗੱਲ ਏ। ਮਤਲਬ ਫ੍ਰਰੀ ਚ ਹੀ ਨਾ।
ਹਾਂਜੀ-ਹਾਂਜੀ, ਬਿਲਕੁਲ ਫ੍ਰਰੀ ਆਫ ਕੋਸਟ ਅ ਜਿਸ ਟਾਈਮ ਉਹਨੂੰ ਸੇਵਾ ਘੱਟ ਆਵੇ ਤਾਂ ਉਹ ਇੱਕ ਦਿਨ ਛੱਡ ਕੇ ਵੰਡਦਾ, ਜਿਸ ਦਿਨ ਸੇਵਾ ਉਹਨੂੰ ਜ਼ਿਆਦਾ ਆ ਜਾਵੇ। ਤਾਂ ਫਿਰ ਡੇਲੀ ਬਣਦਾ, ਇੱਕ ਦਿਨ ਛੱਡ ਕੇ ਤਾਂ ਹੈ ਹੀ ਐ।
ਅੱਛਾ-ਅੱਛਾ।
ਹੂੰ, ਤਾਂ ਕਿ ਕੋਈ ਵੀ ਬੰਦਾ ਭੁੱਖਾ ਨਾ ਸੋਵੇ, ਓਰ ਜਿਵੇਂ ਸਾਡੇ ਇੱਥੇ ਪ੍ਰੋਗਰਾਮ ਹੁੰਦਾ ਨਾ, ਜਿਵੇਂ ਵਿਆਹ ਸ਼ਾਦੀ ਪ੍ਰੋਗਰਾਮ ਹੋ ਗਿਆ, ਕਿਸੇ ਦੇ ਘਰ ਪ੍ਰੋਗਰਾਮ ਹੋ ਗਿਆ। ਉਹਦੇ ਵਿੱਚ ਰੋਟੀ-ਪਾਣੀ ਬਚ ਜਾਂਦੀ ਹੈ ਨਾ?
ਹਾਂਜੀ, ਸਹੀ ਵ, ਉਹ ਅੱਛਾ ਸਮਝ ਗਈ ਮੈਂ ਸੁਣਿਆ ਤੇ ਹੋਇਆ।
ਰੋਟੀ ਤਾਂ ਫਰੈਸ਼ ਬਣੀ ਹੁੰਦੀ ਐ, ਐਸ ਕਰਕੇ ਉਹ, ਉਹਨੇ-ਉਹਨੇ ਸਾਫ਼ ਲਿਖ ਯਾ ਤਾ ਬਾਈ, ਜੇ ਕਿਸੇ ਦੇ ਘਰ ਰ੍ਹੋਟੀ ਬਚ ਜਾਵੇ, ਕਿਸੇ ਦੇ ਢਾਬੇ ਤੇ ਕੋਈ ਰ੍ਹੋਟੀ ਬਚ ਜਾਵੇ, ਸਾਨੂੰ ਸੰਪੰਨ ਕਰਲੋ। ਅਸੀਂ ਲੈ ਜਾਵਾਂਗੇ, ਕਿਉਂਕਿ ਉਹ ਰ੍ਹੋਟੀ ਤਾਂ ਫਰੈਸ਼ ਬਨੀਦੀ ਹੁੰਦੀ ਆ ਨਾ। ਐਸ ਕਰਕੇ, ਉਹ ਸਾਰੀ ਰ੍ਹੋ ਉਹ ਗ਼ਰੀਬ ਬੰਦਿਆਂ ਵਿੱਚ ਵੰੜ ਦਿੰਦੇ ਆ, ਜੋ ਭੁੱਖੇ ਵਚਾਰੇ ਸੁੱਤੇ ਰ ਹੁੰਦੇ ਆ, ਫੁੱਟਪਾਥ ਤੇ।
ਹਾਂਜੀ। ਸਹੀ ਬੋਲ ਰਹੇ ਓ। ਚਲੋ ਠੀਕ ਹੈ, ਫਿਰ ਮੈਂ ਕਰਾਂ ਤੁਹਾਨੂੰ? ਹਾਂਜੀ। ਹਾਂਜੀ। ਠੀਕ, ਚਲੋ, ਸਤਿ ਸ੍ਰੀ ਅਕਾਲ।
ਕਾ ਨੂੰ ਜਾਗਰੂਕ ਕਰਨਾ।
ਠੀਕ-ਠੀਕ, ਹਾਂਜੀ।
ਸਰੀ ਅਕਾਲ।
ਸਸ਼੍ਰੀ ਕਾਲ ਜੀ।
ਓ ਬੱਲ